ਹੈਲੋ, ਸਸ ਰੀ ਕਾਲ ਜੀ।
ਬਹੁਤ ਵਧੀਆ- ਵਧੀਆ।
ਵਧੀਆ ਗਰਮੀ ਬਹੁਤ ਏ।
ਹੋਰ।।
ਮੌਸਮ ਨੀ ਬਦਲ ਰਿਹਾ ਹਜੇ, ਅਜੇ ਤਾਂ ਬਹੁਤ ਗਰਮੀ ਪੈ ਰਹੀ ਲੂਟ ਚੱਲ ਰਹੀ ਲੂ ਚੱਲ ਰਹੀ ਹੈ।
ਹਾਂਜੀ- ਹਾਂਜੀ ਉਹ
ਹੈ ਜੀ,
ਹਾਂ, ਗਰਮੀ ਚ ਤਾਂ ਲੂ ਹੀ ਚੱਲਦੀ
ਹੂੰ ਬਰਸਾਤ ਆਏਗੀ ਤੇ ਮੌਸਮ ਥੋੜਾ ਜਿਹਾ ਬਦਲੇਗਾ, ਤਾਂ ਥੋੜੀ ਜਿਹੀ ਰਾਹਤ ਮਿਲੇਗੀ ਲੋਕਾਂ ਨੂੰ। ਹੂੰ,
ਹਾਂਜੀ, ਗਰਮੀ ਹੈ ਹੀ ਬਹੁਤ ਗਰਮੀ ਹੋ ਰਹੀ ਹੈ।
ਸਾਰੇ ਜਣੇ ਪਰੇਸ਼ਾਨ ਨੇ।
ਹਾਂਜੀ ਗਰਮੀ ਚ ਪਰੇਸ਼ਾਨ ਹੀ ਹੋ ਜਾਂਦਾ ਬੰਦਾ। ਨਾ ਬੰਦਾ ਖਾ ਸਕਦਾ ਹੈ, ਨਾ ਪੀ ਸਕਦਾ ਹੈ ਇੰਨੀ ਗਰਮੀ ਚ।
ਗਰਮੀਆਂ ਦੇ ਵਿੱਚ ਕਿਧਰੇ ਪਹਾੜੀ ਇਲਾਕੇ ਦੇ ਚਲੇ ਜਾਓ। ਸ਼ਿਮਲਾ ਚਲੇ ਜਾਓ, ਉੱਥੇ ਘੁੰਮੋ ਫਿਰੋ। ਆਪਣਾ ਉੱਥੇ ਈ ਰਹੋ। ਇਥੇ ਤਾਂ ਬਹੁਤ ਗਰਮੀ ਐ, ਬਹੁਤ ਗਰਮੀ ਹੈ ਇਥੇ ਤਾਂ। ਖਾਣ ਚ ਵੀ ਨਹੀਂ ਦਿਲ ਕਰਦਾ।
ਹਾਂਜੀ ਕਹਿ ਤਾਂ ਰਹੀਆਂ ਬਰਸਾਤਾਂ ਆਣਗੀਆਂ ਤਾਂ ਥੋੜਾ ਜਾ ਮੌਸਮ ਠੀਕ ਹੋਏਗਾ।
ਹਾਂਜੀ।
ਬਾਹਰ ਗਰਮੀ ਬਹੁਤ ਹੋ ਰਹੀ ਹੈ ਗਰਮੀ ਤੋਂ ਪਬਲਿਕ ਪਰੇਸ਼ ਹੈਗੇ ਨਾ ਖਾ ਸਕਦਾ, ਨਾ ਪੀ ਸਕਦਾ, ਬੰਦਾ ਰੋਟੀ ਖਾਣ ਤੇ ਵੀ ਦਿਲ ਨੀ ਕਰਦਾ ਨਾ ਬਣਾਉਣ ਤੇ ਦਿਲ ਕਰਦਾ।
ਹਮ-ਹਮ।
ਹੋਰ। ਤੁਹਾਡੇ ਉੱਥੇ ਮੌਸਮ ਕਿਵੇਂ ਦਾ ਹੇਗਾ।
ਹੈਗਾ ਉੱਥੋਂ ਤਾਂ।
ਅੱਛਾ, ਇੱਥੇ ਤਾਂ ਬੜੀ ਗਰਮੀ ਹੈਗੀ।
ਬਹੁਤ ਜ਼ਿਆਦਾ। ਲਾਈਟ ਵੀ ਆਉਂਦੀ ਜਾਂਦੀ ਰਹਿੰਦੀ। ਲਾਈਟ ਵੀ ਕਦੀ ਆ ਰਹੀ ਕਦੀ ਜਾ ਰਹੀ ਹੈ ਬਸ ਵੈਸੇ ਹੀ ਬੁਰਾ ਹਾਲ ਹੋ ਜਾਂਦਾ।
ਜੀ।
ਹੋਰ।
ਗਰਮੀ ਚ ਲਾਈਟ ਵੀ ਬਹੁਤ ਤੰਗ ਕਰਦੀ ਨਾ।
ਹਾਂ ਹਾਂਜੀ।
ਤਾਂ ਬਹੁਤ ਤੰਗ ਕਰਦੀ ਲਾਈਟ।
ਹਾਂ।
ਗਰਮੀ ਤਾਂ ਬੰਦਾ ਕਹਿੰਦਾ ਜਿੰਨਾ ਮਰਜ਼ੀ ਨਹਾਂਦੇ ਰਹੋ।
ਤੁਹਾਡੇ ਮੁੰਡੇ ਨੂੰ ਜਿਹੜਾ ਉਹ ਕੁੱਤਾ ਲੜਿਆ ਸੀ ਹੁਣ ਠੀਕ ਹੈਗਾ।
ਹਾਂਜੀ।
ਤੇ ਉਹ ਉਹਨੂੰ ਇੰਜੇਕਸ਼ਨ ਲਗਵਾਏ ਨੇ।
ਹਾਂਜੀ- ਹਾਂਜੀ ਲਗਵਾ ਦਾ ਇੰਜੈਕਸ਼ਨ ਓਹਨੇ।
ਉਹ ਵਿਚਾਰੇ ਨੂੰ ਪਤਾ ਨੀ ਲੱਗਾ ਕਿਸ ਤਰ੍ਹਾਂ ਲੜਿਆ ਉਹ।
ਨਹੀਂ ਬਸ ਉਹ ਕੰਮ ਤੇ ਗਿਆ ਸੀ ਪਿੱਛੋਂ ਕੁੱਤਾ ਆਇਆ ਸੀ। ਉਹਨੇ ਲੱਤ ਫੜ ਲਿੱਤੀ ਉਹਦੀ।
ਹਾਂਜੀ ਫੇਰ ਉਸ ਰਾਤੀ ਇੰਜੈਕਸ਼ਨ ਲਗਵਾਇਆ ਸੀ।
ਤੇ ਹੋਰ ਵੀ ਲਗਾਉਣੇ ਚਾਰ ਇੰਜੈਕਸ਼ਨ ਲਗਾਵਾਉਣੇ ਲਗਾਤਾਰ।
ਹਾਂਜੀ-ਹਾਂਜੀ।
ਹਮ। ਇਹਦਾ ਕੋਰਸ ਹੁੰਦਾ ਨਾ ਚਾਰ ਦਿਨ ਦਾ ਅਗਰ ਨਹੀਂ ਕਰਾਗੇ ਤੇ ਫਿਰ ਦੁਬਾਰਾ ਕਰਨਾ ਪਏਗਾ ਤੁਹਾਨੂੰ।
ਹਾਂਜੀ।
ਹੋਰ ਖੁਰਾਕ ਵੀ ਇਹਨੂੰ ਪੂਰੀ ਦੇਣੀ ਹੋਗੀ। ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ਬੱਚੇ ਦਾ, ਕਿੱਥੇ ਤੇਰਾ ਮੁੰਡਾ। ਕੰਮ ਕਰਦਾ।
ਹਾਂਜੀ।
ਤੁਹਾਡਾ ਮੁੰਡਾ ਕਿੱਥੇ ਕੰਮ ਕਰਦਾ ਬਾਹਰ ਗਿਆ ਕਿਧਰੇ।
ਨਹੀਂ ਇੱਥੇ ਹੀ ਕੰਮ ਕਰਦਾ ਬਾਹਰ ਤਾਂ ਨਹੀਂ ਗਿਆ।
ਅੱਛਾ।
ਹਾਂਜੀ ਇੱਥੇ ਹੀ ਲੱਗਿਆ ਕਿਤੇ।
ਕਿੱਥੇ ਲੱਗਾ ਹੋਆ।
ਹੋਰ ਤੁਹਾਡੇ ਬੱਚੇ ਠੀਕ ਨੇ।
ਹਾਂਜੀ ਸਾਡੇ ਬੱਚੇ।
ਅੱਛਾ। ਹੋਰ
ਤੇ ਕੁੜੀ ਤੁਹਾਡੀ ਪੜ੍ਹਦੀ ਵੀ
ਹੋਰ ਦੱਸੋ?
ਲੜਕ ਤੁਹਾਡੀ ਕੁੜੀ ਪੜ੍ਹਦੀ ਪੀਏ ਅਜੇ।
ਹਾਂਜੀ-ਹਾਂਜੀ ਓ ਓਦਾ ਕੋਲਜ ਐਡਮਿਸ਼ਨ ਕਰਾਇਆ। ਪਲੱਸ ਟੂ ਪਾਸ ਕੀਤੀ ਓਨੇ।
ਹੁਣ ਕੀ ਕਰੇਗੀ ਓ?
ਦੇਖੋ ਹੁਣ ਕੀ ਸੋਚਦੇ ਜਿਸ ਚੀਜ਼ ਬੱਚੇ ਦਾ ਇੰਟਰਸ ਹੋਏ ਓਈਓ ਲੈ ਲਵੇ ਤਾਂ ਬਹੁਤ ਵਧੀਆ ਗਾ
ਏ ਤਾਂ ਹੈ ਈ
ਹਾਂਜੀ।
ਤੋਂ ਬਿਨਾਂ ਬੀ ਕੋਈ ਕੰਮ ਨੀ ਹੈਗਾ ਜਿਸ ਚ ਮਤਲਬ ਮਰਜ਼ੀ ਹੋ ਓ ਚ ਓਹੀ ਕੰਮ ਕਰੇ ਓ
ਹਾਂਜੀ।
ਪੜਾਈ ਚ ਠੀਕ ਏ
ਹਾਂਜੀ
ਪੜ੍ਹਾਈ ਚ ਲੜਕੀ ਠੀਕ ਏ?
ਹਾਂਜੀ ਠੀਕ ਏ ਪੜ੍ਹਾਈ ਚ ਤਾਂ ਠੀਕ ਏ
ਤੈਨੂੰ ਬੱਚਾ ਪੜ੍ਹਨ ਜਾਣਾ ਚਾਈਦਾ ਗਾ
ਤੁਹਾਡੇ ਬੱਚੇ ਪੜ੍ਹਦੇ ਪਏ ਨੇ?
ਹਾਂ ਪਰ ਸਾਡੇ ਤਾਂ ਵੱਡੀਆਂ ਕਲਾਸਾਂ ਚ ਪੜ੍ਹਦੇ ਨਾ
ਬੱਚੇ ਤੂਹਾਡੇ ਵੱਡੀ ਕਲਾਸ ਚ ਨੇ
ਹਾਂਜੀ। ਹੋਰ
ਹੋਰ ਹੋਰ ਦੱਸੋ? ਹੋਰ ਅੱਜ ਕੋਈ ਬਣਾਈ ਕੋਈ ਡਿਸ਼ ਡੁਸ਼ ਬਣਾਈ ਤੁਸੀ ਅੱਜ?
ਬੋ ਸਾਰੀ ਧੁਪ ਚ ਸਵੇਰੇ ਬਣਾਏ ਸੀ ਕੋਫਤੇ। ਕੋਫਤੇ ਸਵੇਰੇ ਈ ਬਣਾਏ ਸੀ ਹੂੰ ਖਾਲੀ ਰੋਟੀ ਹੋਰ? ਕੱਪੜੇ ਕੁਪੜੇ ਵਿਕੇ ਅੱਜ ਤੁਹਾਡੇ?
ਹਾਂਜੀ ਵਿਕੇ ਨੇ ਕੱਪੜੇ ਵੀ ਵਿਕੇ ਨੇ।
ਕੁੱਛ ਬੱਚਤ ਹੁੰਦੀ ਏ?
ਹਾਂਜੀ ਬੱਚਤ ਈ ਹੋਇਆ ਦੇਖੋ ਜੀ ਕੰਮ ਹਰ ਕੰਮ ਚ ਈ ਬੱਚਤ ਗੀ ਕੋਈ ਜਾਦਾ ਥੋੜ੍ਹੀ ਚੱਲਦੀ ਪਈ ਐ
ਹੂੰ ਚਲੋ ਇਹ ਕੰਮ ਚੱਲਦਾ ਰੈਣਾ ਚਾਈਦਾ ਕੁੱਛ ਨਾ ਕੁੱਛ ਬੱਚੇ ਚਲੋ ਬਈ ਕੁੱਛ ਨਾ ਕੁੱਛ ਬਚ ਰਿਆ ਚਲੋ
ਹਾਂਜੀ-ਹਾਂਜੀ ਐ ਤਾਂ ਗੱਲ ਹੈਗੀ ਜੀ ਦੇਖੋ ਜੀ ਆਟੇ ਚ ਨੂਣ ਏ ਬੋਤ ਹੁੰਦਾ ਏ ਈ ਬੜਾ ਹੁੰਦਾ।
ਹੂੰ ਆਪਣਾ ਅਪਣਾ ਖਰਚਾ ਨਿਕਲ ਜਾਣਾ ਏਹੀ ਬੋਤ ਐ। ਸਾਈਡ ਬਿਜਨਸ ਹੋਰ ਆਪਣਾ ਜੇੜਾ ਕੱਪੜਾ ਕੋਈ ਦਿੰਦਾ ਨਾਲ ਸੂਟ ਵੀ ਸੀ ਲਿਆ ਓ ਮੈਂ ਸੋਚ
ਹਾਂਜੀ। ਹੋਰ?
ਤਾਂ ਈ ਫੈਦਾ ਹੁੰਦਾ ਨਾ ਜੇੜਾ ਕੰਮ ਕਰ ਲਓ ਓਦੇ ਚ ਠੀਕ ਐ ਅੱਜ ਕੱਲ੍ਹ ਦੇ ਖਰਚੇ ਤੇ ਬਹੁਤ ਹੈਗੇ ਹਨਾ ਪੜ੍ਹਾਈਆਂ ਦੇ ਖਰਚੇ ਵੀ ਬਹੁਤ ਹੈਗੇ ਨੇ।
ਹਾਂਜੀ ਇਹ ਤਾਂ ਗੱਲ ਹੈਗੀ ਆ ਅੱਜ ਕੱਲ੍ਹ ਪੜ੍ਹਾਈ ਦੇ ਖਰਚੇ ਵੀ ਬਹੁਤ ਜ਼ਿਆਦਾ ਨੇ
ਕੰਮ ਹੀ ਜੇ ਹੈਗੇ ਨੇ ਅੱਜ ਕੱਲ
ਪਹਿਲੇ ਪੜ੍ਹਾਈ ਸਸਤੀ ਚੋ ਹੁੰਦੀ ਸੀ ਅੱਜ ਕੱਲ੍ਹ ਕਿੱਥੇ ਪੜ੍ਹਾਈਆਂ ਸਸ
ਅੱਜ ਕੱਲ ਪੜ੍ਹਾਈਆ ਨੇ ਕਿਨੀਆਂ ਫੀਸਾਂ ਨੇ ਦੱਸ ਨੀ ਸਕਦਾ ਹਦਾ ਪੈਂਤੀ ਸੌ ਰੁਪਏ ਇੱਕ ਬੱਚਾ ਬੱਚੇ ਦੀ ਫੀਸ ਹੈਗੀ ਹੈ ਦੋ ਬੱਚੇ ਨੇ ਸੱਤ ਹਜ਼ਾਰ ਰੁਪਏ
ਹਾਂਜੀ ਤੇ ਜਿਹੜੇ ਪਿਓ ਦੀ ਕਮਾਈ ਨਾ ਇਨੀ ਹੋਵੇ ਤੇ ਫੇਿਰ ਉਹ ਕੀ ਕਰੇਗਾ
ਰਿਕਸ਼ਾ ਦਾ ਅਲੱਗ ਔਰ ਡਰੈਸਾਂ ਵਗੈਰਾ ਉਹ ਅਲਗ
ਮਹਿੰਗਾਈ ਬਹੁਤ ਹੈਗੀ ਹੈ ਜੀ ਅੱਜ ਕੱਲ ਅੱਜ ਕੱਲ ਇੱਕ ਬੰਦੇ ਦੇ ਕੰਮ ਕਰਨ ਨਾਲ ਗੁਜ਼ਾਰਾ ਹੀ ਨਹੀਂ ਹੈਗਾ।
ਹੂੰ-ਹੂੰ,
ਅੱਜ-ਕੱਲ੍ਹ ਇੰਨੀ ਮਹਿੰਗਾਈ ਹੋ ਗਈ ਪਹਿਲੇ ਇੱਕ ਕਮਾਦਾ ਸੀ ਤੇ ਸਾਰੇ ਖਾ ਲੈਂਦੇ ਸੀ। ਅੱਜ-ਕੱਲ੍ਹ ਸਾਰੇ ਕਮਉਣ ਤੇ ਤਾਂ ਜੋ ਕੇ ਰੋਟੀ ਮਿਲਦੀ ਐ। ਇਨੀ ਮਹਿੰਗਾਈ ਹੋਈ ਪਈ ਹੈ,
ਸਹੀ ਗੱਲ ਐ
ਹੋਰ
ਮੋਦੀ ਨੇ ਮਹਿੰਗਾਈ ਵੀ ਬਹੁਤ ਕਰਤੀ ਹੈ ਨਾ,
ਹਾਂਜੀ ਮੋਦੀ-ਮੋਦੀ ਨੇ ਤਾਂ ਬਹੁਤ ਮਹਿੰਗਾਈ ਕਰ ਦਿੱਤੀ ਹੈ।
ਹੋਰ?
ਹਾਂਜੀ, ਹੁਣ ਵੋਟ ਨਵੇਂ ਪੈ ਰਹੇ ਨੇ ਹੁਣ ਨਵੇਂ ਨੂੰ ਵੋਟ ਮੰਨਣਗੇ, ਵੋਟ ਨਵੇਂ ਬਣਾਨਗੇ ਹੁਣ,
ਹਾਂਜੀ, ਅੱਛਾ ਜੀ,
ਵੋਟਰ ਕਾਰਡ,
ਹਾਂ-ਹਾਂ ਅੱਛਾ-ਅੱਛਾ,
ਹਾਂਜੀ-ਹਾਂਜੀ ਨਹੀਂ ਹੁਣ ਫਾਰਮ, ਦਾ ਮੈਨਣੇ ਨਵੇਂ ਬਣਨ ਵਾਸਤੇ
ਅੱਛਾ-ਅੱਛਾ,
ਹਾਂਜੀ, ਉਹ ਨਵੇਂ ਵੋਟਰ ਕਾਰਡ ਬਣਾਣੇ ਸ਼ੁਰੂ ਕਰਤੇ ਨੇ ਵੀ ਜਿਹੜੇ ਨਹੀਂ ਹੈਗੇ ਪਤਾ ਚੱਲ ਜਾਏਗਾ ਨਾ,
ਪਿਛਲੇ-ਪਿਛਲੇ ਉਹ ਨਹੀਂ ਕੰਮ ਆਣਗੇ ਹੁਣ
ਨਹੀਂ ਹੁਣ ਕਹਿੰਦੇ ਨੇ ਨਵਾਂ, ਫਾਰਮ ਭਰਨ ਜਾਣਗੇ ਕਹਿ ਰਹੇ ਨੇ ਵੀ ਈ ਜਿਹਨਾਂ ਨੇ ਏਟੀਐਮ ਵਗੈਰਾ ਬਣਾਏ ਹੋਏ ਨੇ, ਤੇ ਜਿਹੜੇ ਦੁਨੀਆਂ ਚ ਨੀ ਹੈ ਉਹਨਾਂ ਦੀ ਪੈਨਸ਼ਨਾਂ ਲੈ ਲੈਂਦੇ ਨੇ ਏਟੀਮ ਚੋਂ ਕਢਵਾ ਲੈਂਦੇ ਨੇ ਜਾ ਕੇ ਹਾਂਜੀ ਇਹ ਹੁਣ ਮੋਦੀ ਨੇ ਨਵਾਂ, ਰੂਲ ਕੱਢਿਆ ਵੀ ਹੁਣ ਵੋਟਰ ਕਾਰਡ ਨਵੇਂ ਬਣਨਗੇ।
ਠੀਕ
ਹ
ਸਾਡਾ ਤਾਂ ਏਟੀਐਮ ਬਣਿਆ ਅਸੀਂ ਏਟੀਐਮ ਵਿੱਚ
ਹਾਂਜੀ-ਹਾਂਜੀ, ਨਹੀਂ ਉਹਨਾਂ ਵਾਸਤੇ ਹੈਗੇ ਨਾ ਜਿਹੜੇ ਨਹੀਂ ਹੈਗੇ ਤੇ ਉਹ ਪੈਨਸ਼ਨ ਲੈਂਦੇ ਪਏ ਨੇ, ਏਟੀਐਮ ਵਿੱਚ ਕਢਵਾ ਲੈਂਦੇ ਜਾ ਕੇ ਹਾਂਜੀ-ਹਾਂਜੀ,
ਪਤਾ ਨੀ ਹੈਗਾ ਉਹਨਾਂ ਨੂੰ, ਜਿਹੜੇ ਬਜ਼ੁਰਗ ਬਾਰੇ ਇਹਨਾਂ ਨੀ ਪਤਾ ਲੱਗਦਾ ਹੈਗਾ ਉਹ ਫਿਰ ਦੂਜੇ ਜਿਹੜੇ ਬੰਦੇ ਰੰਜੇ ਕਢਵਾ ਲੈਂਦੇ ਨੇ,
ਹਾਂਜੀ-ਹਾਂਜੀ-ਹਾਂਜੀ,
ਨਹੀਂ ਹੋਣਾ ਚਾਹੀਦਾ ਐਸਾ ਹੀ ਹੈਗਾ ਉਲਟਾ,
ਹਾਂਜੀ ਰੂਲ ਤਾਂ ਦੇ ਬਹੁਤ ਵਧੀਆ ਹੈਗੇ ਨੇ ਪੱਕੇ ਰੂਲ ਨੇ,
ਮੋਦੀ ਦੇ ਰੂਲ ਬਹੁਤ ਪੱਕੇ ਨੇ,
ਅੱਛਾ,
ਸਾਰਾ ਸਿਸਟਮ ਹੀ ਬਦਲ ਦਿੱਤਾ,
ਏਹ ਸੀ ਪੰਜ ਸੌ ਦੇ ਨੋਟ ਬੰਦ ਹੋਣੇ ਨੇ ਹੁਣ
ਅੱਛਾ,
ਕਹਿ ਰਹੇ ਨੇ ਪੰਜ ਸੌ ਦੇ ਨੋਟ ਫੇਰ ਬੰਦ ਕਰ ਦੇਣੇ ਨੇ
ਅੱਛਾ,
ਹਾਂਜੀ ਕਹਿ ਰਹੇ ਨੇ, ਕਹਿ ਰਹੇ ਨੇ ਪਲਾਸਟਿਕ ਵਾਲੇ ਨੋਟ ਚੱਲਣਗੇ।
ਅੱਛਾ ਇਹ ਹੱਟਾ ਦੇਹਗਾ ਹੁਣ।
ਹਾਂਜੀ ਜਿਵੇਂ ਬਾਹਰਲੇ ਦੇਸਾਂ ਚ ਹੈਗੇ ਨਾ ਪਲਾਸਟਿਕ ਦੇ ਨੋਟ, ਜਿਵੇਂ ਪਾਣੀ ਪੂਣੀ ਗਿਰ ਜਾਂਦਾ ਪੈ ਗਿਆ, ਪਏ ਰਹਿੰਦੇ ਨੇ ਤੇ ਖ਼ਰਾਬ ਹੋ ਜਾਂਦੇ ਨੇ।
ਪਹਿ, ਪਹਿਲੇ ਵਾਲੇ ਦੋ ਹਜ਼ਾਰ ਬੰਦ ਕੀਤੇ ਨੇ, ਹੁਣ ਪੰਜ ਸੌ ਦੇ ਨੋਟ ਬੰਦ ਕਰ ਦੇਗਾ
ਹਾਂਜੀ ਹਾਂਜੀ ਹੁਣ ਪੰਜ ਸੌ ਦਾ ਕਹਿ ਰਿਹਾ, ਦੇਖੋ ਹੁਣ ਕਦੋਂ ਕਰਦਾ ਪੰਜ ਸੌ ਨੋਟਬੰਦ।
ਘਰੋਂ ਨਿਕਲਣਗੇ, ਜਿੰਨਾ ਕੋਲ ਹੈ ਨੇ ਔ
ਹਾਂਜੀ ਇਹ ਸਾਰਾ ਲੇਡੀਜ਼ ਦਾ ਹੀ ਕੰਮ ਹੈਗਾ ਨਾ, ਜਿਹੜੀ ਲੇਡੀਜ਼ ਨੋਟ ਦਬਾ ਕੇ ਰੱਖਦੀਆਂ ਨੇ, ਉਹਨਾਂ ਦੇ ਫਿਰ ਬਾਹਰ ਆਉਣਗੇ ਹੁਣ।
ਆਹ ਜਿਨਾਂ ਨੇ ਤਾਜ਼ੀ ਕਰਨੀ ਤਾਜ਼ੀ ਕਹਾਣੀ ਉਹ ਕਿੱਥੋਂ ਕੱਢਣਗੇ।
ਹਾਂਜੀ ਹਾਂਜੀ ਨਹੀਂ ਉਹ ਤਾਂ ਗੱਲ ਠੀਕ ਹੈਗੀ ਏ, ਕਈ ਰੱਖ ਦਿੰਦੀਆਂ ਨੇ। ਫੇਰ ਉਹ ਨਿਕਲਦੇ ਨੇ ਨਾ ਬਾਹਰ, ਫੇਰ ਆਦਮੀ ਖੁਸ਼ ਹੋ ਜਾਂਦੇ ਨਾ। ਭਇਆ ਹੁਣ ਆ ਗਏ ਹੈ, ਸਾਰੀ ਨੋਟਬੰਦੀ ਆ ਗਈ ਹੈ। ਹਾਂਜੀ
ਹੂ
ਹੋਰ ਦੱਸੋ।
ਹੂ
ਜਦੋਂ ਪਹਿਲੇ ਨੋਟ ਬੰਦ ਹੋਏ ਸੀ, ਕਈ ਲੇਡੀਜ਼ ਦੇ ਨੋਟ ਨਿਕਲੇ ਸੀ। ਪੰਜ ਪੰਜ ਸੌ ਦੇ, ਦੋ ਹਜ਼ਾਰ ਦੇ।
ਹਾਂ, ਦੋ ਦੋ ਹਜ਼ਾਰ ਦੇ।
ਦੋ ਦੋ ਹਜ਼ਾਰ ਦੇ ਨੋਟ ਇੰਨੇ ਕੱਢੇ, ਕਈਆਂ ਨੇ ਛੁਪਾ ਦਿੱਤੇ ਕਈਆਂ ਨੇ ਘਡ ਲੇ।
ਹੂ ਹੂ
ਕਈ ਮੋਦੀਆਂ ਨੂੰ ਕਈ ਮੋਦੀ ਨੂੰ ਗਾਲੀਆਂ ਕੱਢਦਾ ਪਯਾ ਸੀ, ਕੋਈ ਕੋਈ ਖੁਸ਼ ਹੁੰਦਾ ਪਯਾ ਸੀ, ਆਦਮੀ ਖੁਸ਼ ਹੁੰਦੇ ਪਏ ਸੀਂ, ਜਨਾਨੀਆਂ ਗਾਹਲਿਆਂ ਕੱਢੀਆਂ ਪਾਈਆਂ ਸੀ।
ਹਾਂ ਸਹੀ ਗੱਲ ਐ।
ਕਿੰਨੇ ਸਾਰੇ ਨੋਟ ਸਾਡੇ, ਕੱਢਵਾ ਦਿੱਤੇ ਨੇ।
ਚਲੋ ਠੀਕ ਹੈ, ਬਾਅਦ ਚ ਮੈਂ ਗੱਲ ਕਰਾਂਗੀ, ਠੀਕ ਹੈ।
ਅੱਛਾ ਜੀ, ਠੀਕ ਹੈ ਜੀ